ਹੈਲੋ
ਹੈਲੋ,। ਹਾਂਜੀ ਸਤਿ ਸ੍ਰੀ ਅਕਾਲ ਜੀ।
ਫ਼ਿਰ ਹਮੇਸ਼ਾ ਓਹਨੂੰ ਬੋਲਦੇ ਰਹਿੰਦੇ ਆਂ ਵੀ ਆਓਂਦੀ ਐ
ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ ਤੁਸੀਂ
ਹਾਂਜੀ ਮੈਂ ਠੀਕ ਹਾਂ ਵਧੀਆ ਤੁਸੀਂ ਸੁਣਾਓ
ਬਸ-ਬਸ ਵਧੀਆ, ਹੋਰ ਘਰ ਬਾਹਰ ਸਭ ਵਧੀਆ
ਹਾਂਜੀ ਬਸ ਸਭ ਵਧੀਆ ਸਭ ਬੱਚੇ ਵੀ ਠੀਕ ਐ ਛੁੱਟੀਆਂ ਪੈ ਗਿਆ
ਲੰਚ ਦਾ ਟਾਈਮ ਸੀ ਗਰਮੀ ਇੰਨੀ ਹੋਈ ਦੀ ਏ।
ਹਾਂਜੀ ਗਰਮੀ ਦਾ ਤੇ ਕੁਛ ਨਾ ਪੁੱਛੋ। ਅੱਜ ਤੋਂ ਤੇ ਵੈਸੇ ਵੀ ਕਹਿ ਰਹੇ ਨੇ ਸਭ ਤੋਂ ਗਰਮ ਮਤਲਬ ਦਿਨ ਸ਼ੁਰੂ ਹੋ ਗਏ ਨੇ ਨਾ ਅੱਜ ਤੋਂ ਬਹੁਤ ਟੈਂਪਰੇਚਰ ਹਾਈ, ਹਾਂਜੀ ਕਹਿੰਦੇ ਨੇ ਬਹੁਤ ਟੈਂਪਰੇਚਰ ਹਾਈ ਰਹੇਗਾ ਨਾ। ਤੇ ਬਹੁਤ ਗਰਮੀ ਹੈ ਮੇਰੇ ਵੀ ਹੁਣੇ ਬੇਟੀ ਆਈ ਹੈ ਸਕੂਲ ਤੋਂ ਤੇ ਉਹਨੂੰ ਲੈਣ ਗਏ ਸੀ ਉਹਦੇ ਪਾਪਾ ਲੈਣ ਜਾਂਦੇ ਉਹਦੇ ਫਾਦਰ, ਤੇ ਘਰ ਆਈ। ਸਾਰੀ ਬਿਲਕੁਲ ਪਸੀਨੇ ਨਾਲ ਲੱਥ- ਪੱਥ ਹੋਈ ਪਈ ਉਹਦੇ ਪਾਪਾ ਦੀ ਵੀ ਸ਼ਕ ਉਹ ਐਡਾ ਲਾਲ ਹੋਈ ਪਈ ਤੇ ਇੰਜ ਬੱਚੇ ਨੀਚੋ ਹੋਏ ਪਏ ਜਿੱਦਾਂ ਪਤਾ ਨੀ ਕੀ ਹੋਇਆ ਇੰਨੀ ਗਰਮੀ ਹੈਗੀ ਸ਼ੁ
ਹੋ ਬੜੀ ਗਰਮੀ ਹੈ। ਹਾਂ ਕਿਉਂਕਿ ਬੜੀ ਗਰਮੀ ਆ ਇਹ ਹਰ ਸਾਲ ਨਾ ਗਰਮੀ ਵੱਧਦੀ ਜਾ ਰਹੀ ਵੱਧਦੀ ਜਾ ਰਹੀ ਏ
ਵੱਧਦੀ ਨੀ ਹੈਗੀ ਸਾਨੂੰ ਲੱਗਦਾ ਏ ਕਿ ਹਰ ਸਾਲ ਵੱਧਦੀ ਹੋਈ ਹੈ ਬਲ ਕਿ ਉਵੇਂ ਹੁੰਦੀ ਹੈ। ਹਰ ਸਾਲ ਸਾਨੂੰ ਲੱ
ਨਹੀਂ-ਨਹੀਂ ਹਰ ਸਾਲ, ਹਰ ਸਾਲ ਗਰਮੀ ਨੇ ਹਾਂ ਹੋ ਵੀ ਸਕਦਾ। ਪਰ ਹਰ ਸਾਲ ਨਾ ਟੈਂਪਰੇਚਰ ਵੱਧੀ ਜਾ ਰਿਹਾ ਵੱਧੀ ਜਾ ਰਿਹਾ ਕਿ ਹਰ ਹਰ ਸਾਲ ਇੱਕ ਨਾ ਇੱਕ- ਦੋ ਵਾਰੀ ਟੈਂਪਰੇਚਰ ਟੱਪਦਾ ਹੀ ਏ।
ਅਰੇ ਦੇਖੋ ਅੱਜ ਕੱਲ ਸਾਰੇ ਲੋਕ ਹਰ ਚੀਜ਼ ਵੁੱਡ ਦੀ ਕਿੰਨੀ ਸਮਾਨ ਬਣਦਾ ਹੈ ਤੇ ਵੁੱਡ ਦੀ ਕਿੰਨੀ ਵਰਾਇਟੀ ਬਣਦਾ ਹਰ ਪ੍ਰੋਡਕਟ ਬਨਨ ਲੱਗ ਗਏ ਨੇ ਹਨਾ। ਵੁੱਡ ਦਾ ਕਿੰਨਾ ਆਈਟਮਸ ਬਣਦੀਆਂ ਨੇ ਤੇ ਵੁੱਡ ਕਿੱਥੋਂ ਆ ਰਹੀ ਹੈ? ਪੇੜ ਤੇ ਕਟਰੇੇ ਨਨ
ਹਾਂ ਉਹ ਤੇ ਗੱਲ ਠੀਕ ਹੈ ਉਹੀ ਮੈਂ ਕਹਿ ਰਹੀ ਹਾਂ ਨਾ ਇੰਨੀ ਸਾਰੀ ਚੀਜ਼ਾਂ ਹੋ ਰਹੀਆਂ ਡੀਫੋਰਸਟੇਸ਼ਨ ਹੋਰ ਇਨ੍ਹਾਂ ਕੁਛ ਹੋ ਰਿਹਾ ਫਿਰ ਗਰਮੀ ਤਾਂ ਵੱਧਣੀ ਹੈ ਨਾ
ਫਿਰ ਪਹਿਲੇ ਦੇਖੋ ਕਿਸੇ ਦੇ ਘਰ ਚ ਏ ਸੀ ਨਹੀਂੀ ਸੀ ਲੱਗਾ ਹੁੰਦਾ ਤੇ ਤੇ ਅੱਜ ਕੱਲ ਦੇਖੋ ਕਾਰ ਵਾਰ ਹੀ ਏਸੀ ਲੱਗਾ ਆਜ ਕਲ ਘਰ ਵਾਰ ਏਸੀ ਲੱਗਾ ਵਾ
ਹਾਂ ਉਹਦੇ ਘਰ ਘਰ ਇਸ ਲੱਗਾ ਦਾ ਬਹੁਤ ਜ਼ਰੂਰੀ ਹੈ ਇਹ ਸਭ ਚੀਜ਼ਾਂ ਸੋਚਨੀਆ ਕਿਉਂਕਿ ਗਰਮੀ ਤਾਂ ਇੰਨੀ ਵੱਧ ਰਹੀ ਹੈ ਹੁਣ ਇੰਨੀ ਵੱਧ ਰਹੀ ਹੈ ਆਉਣ ਵਾਲੇ ਟਾਈਮ ਵਿੱਚ ਤਾਂ ਬੰਦਾ ਜੀਣ ਲਾਇਕ ਵੀ ਨਹੀਂ ਹੈਗਾ
ਬਿਲਕੁਲ ਬਿਲਕੁਲ ਮੇਰੇ ਤੇ ਆਪ ਪਤਾ ਕਿ ਮੇਰਾ ਕਾਫੀ ਖੁੱਲਲਾ ਹੈਗਾ ਹੈ ਕਾਰਰ ਮੇਰਾ ਵੱਡਾ ਹੀ ਹੈ ਪਰ ਨਾ ਪਤਾ ਕੀ ਮੇਰਾ ਨਾ ਅ ਗਰਾਊਂਡ ਫਲੋਰ ਤੇ ਨੀ ਹੈਗਾ ਰਿਹਾਇਸ਼ ਜੋ ਬਨੀ ਹੋਈ ਹੈ ਮੇਰੀ ਨਾ ਫਸਟ ਫਲੋਰ ਤੇ ਹੈ ਤੇ ਥੋੜਾ ਮੇਰਾ ਨਾ ਹਜੇ ਮਤਲਬ ਬਣਵਾਇਆ ਸੀ ਹਜੇ ਹੋ ਗਏ ਦੋ ਢਾਈ ਸਾਲ ਹੋ ਗਏ ਨੇ ਹਜੇ ਜਿਵੇਂ ਨ ਹੋ ਪਾਉਂਦਾ ਨਾ ਇੱਕਦਮ ਪੂਰਾ ਤੇ ਹਜੀ ਤ ਖੁਲਾ ਇੰਨੀ ਧੁੱਪ ਆਉਂਦੀ ਲੂ ਆਉਂਦੀ ਹੈ ਅੰਦਰ ਬਸ ਬਹੁਤ ਹੀ ਗਰਮੀ ਲੱਗਦੀ ਏ ਤੱਕ
ਤੁਸੀਂ ਤੁਸੀਂ ਅਹ ਤੁਸੀਂ ਫਿਰ ਉਹਦੇ ਤੇ ਉਹ ਵੀ ਲਵਾ ਸਕਦੇ ਜਾਂ ਤੇ ਗ੍ਰੀਨ ਉਹ ਨੀ ਆਂ ਗ੍ਰੀਨ ਕੱਲਰ ਦੀ ਉਹ ਆਂਦੀਆਂ ਏਟੀਾਂ ਜਿਹੀਆਂ ਆਉਦੀਆਂ
ਹਮ
ਅਹ ਸ਼ੀਟ ਆਦੀ ਗ੍ਰੀਨ ਕਲਰ ਦੀ ਗ੍ਰੀਨ ਕਲਰ ਦੀ ਇੱਕ ਸ਼ੀਟ ਆਉਂਦੀ ਹੈ
ਘਰਾਂ ਦੇ ਉੱਤੇ ਪਾਈ
ਸ਼ੈਡ ਹਾਂ ਉਹ ਸ਼ੈਡ ਆਉਂਦੀ ਤੁਸੀਂ ਉਹ ਹਾਂ ਤੁਸੀਂ ਉਹ ਪਆ ਸਕਦੇ ਹੋ ਜਾਂ ਫਿਰ ਤੁਸੀਂ ਟ੍ਰਾਂਸਪੇਰੈਂਟ ਚੀਕਾਾਂ ਲ਼ੇ ਲਓ
ਅੱਛਾ ਅੱਛਾ ਅੱਛਾਚੀਕ ਉਹ ਜੇ ਬੈਂਤ ਦੀ ਬਨੀ ਹੁੰਦੀ ਹੈ
ਹਾਂ ਬੈਂਤ ਵਾਲੀ ਲੈ ਲੋ ਜਾਂ ਟ੍ਰਾਂਸਪੇਰੈਂਟ ਵੀ ਆਉਂਦੀ ਐ
ਟ੍ਰਾਂਸਪੇਰੈਟ ਚੀਕ ਇੱਕ ਉਹ ਕਿਹੜੀ ਹੁੰਦੀ ਹੈ
ਟ੍ਰਾਂਸਪੇਰੈਂਟ ਸ਼ੀਟਾਂ ਚੀਕਾ ਮਤਲਬ ਹੁੰਦੀ ਹੈ ਸ਼ੀਟ ਆਉਂਦੀ ਹੈ ਉਹ ਲੂੰ ਹੀ ਰੋਕਦੀ ਜਿਵੇਂ ਤੁਸੀਂ ਦੇਖਿਆ ਹੋਏਗਾਹ ਕਿੱਥੇ ਦੁਕਾਨ ਤੇ ਏਸੀ ਵੇਸੀ ਲੱਗਾ ਹੁੰਦਾ ਨਾ ਤੇ ਆਪਣੀ ਦੁਕਾਨ ਦੇ ਬਾਹਰ ਲਾ ਲੈਂਦੇ ਆ
ਹਾਂ ਹਾਂਜੀ ਹਾਂਜੀ ਹਾਂ ਹਾਂ
ਟਰਾਂਸਫੇਰੈਂਟ ਪੜ੍ਹਦੇ ਵੱਕਣ ਹੁੰਦੇ ਆ
ਠੀਕ ਹੈ ਠੀਕ ਹੈ ਹਾਂ ਉਹ ਲੱਗ ਸਕਦਾ ਵੈਸੇ, ਤੇ ਉਹਦੇ ਨਾਲ ਏਹ ਨੀ ਹੋਏਗਾ ਕਿ ਅੰਦਰ ਉਹ ਮਤਲਬ ਗੁਮ ਗੁੰਮਸ ਨੀ ਮੰਨੇਗੀ?
ਨਹੀਂ-ਨਹੀਂ-ਨਹੀਂ-ਨਹੀਂ ਉਹ ਲੂ ਹੀ ਰੋਕਦੀ ਏ, ਉਹਦਾ ਕੰਮ ਹੀ ਲੂ ਰੋਕਣਾ ਹੈ। ਤੇ ਤੁਸੀਂ ਬੈਂਚ ਦੀ ਚੀਕਾ ਲਵਾ ਲਓ, ਵਰਨਾ ਤੁਸੀਂ ਸ਼ੈੱਡ ਪਵਾ ਲਓ।
ਹਾਂ ਦੇਖਾਂਗੀ ਬਸ ਐ ਸੀ ਮੈਂ ਤੇ ਬਹੁਤ ਖੁਦ ਪਰ ਪਰੇਸ਼ਾਨ ਹੋ ਗਈ ਹਾਂ ਗਰਮੀ ਤੋਂ ਨਾ, ਹੁਣ ਨੀ ਹੁੰਦਾ। ਪੈਲੇ ਸੀ, ਹੋਰ ਟਾਈਮ ਸੀ। ਪੈਲੇ ਨਾ ਗਰਮੀ ਬਰਦਾਸ਼ ਹੋ ਜਾਂਦੀ ਸੀ। ਹੁਣ ਨੀ ਇੰਨੀ ਗਰਮੀ ਬਰਦਾਸ਼ ਹੋ ਪਾਂਦੀ ਇੰਨੀ ਨਾ।
ਹਾਂ ਤੇ ਤੁਸੀ ਬੈੰਕ ਦੀ ਸ਼੍ਰੀ ਕਾਲ। ਉਹ ਵੀ ਇਹ ਕਿਉਂਕਿ ਹੁਣ ਜੋ ਧੂੱਪ ਦੀ ਰੇਡੀਏ ਸ਼ਨ ਨਾ ਬੜੀ ਹੀ ਗੰਦੀ, ਤੁਸੀਂ ਕਦੀ ਬਾਰ ਨਿਕਲਣਾ, ਧੁੱਪ ਤੁਹਾਡੀ ਸਕਿਨ ਤੇ ਐਵੇਂ ਪੈਂਦੀ ਜਿਵੇਂ ਕੋਈ ਚੁੱ ਚੁੱਭ ਰੀ ਚੀਜ਼।
ਹਾਂ-ਹਾਂ, ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਔ ਤੁਸੀਂ, ਔਰ ਪਤਾ ਏ ਕੀ ਏ। ਐ ਵਾਲਾ ਟਾਈਮ ਇੰਨਾ ਉਹ ਚੱਲ ਰਿਹਾ ਵੀ ਤੁਹਾਨੂੰ ਨਾ ਬਹੁਤ ਜ਼ਿਆਦਾ ਤੋਂ ਜ਼ਿਆਦਾ ਨਾ ਪਾਣੀ ਪੀਣਾ ਚਾਈਦੈ। ਕੱਚੀ ਲੱਸੀ ਬਣਾਉਣੀ ਚਾਹੀਦੀ ਏ, ਇੱ ਕ ਗੂੰਦ ਆਂਦੀ ਏ ਨਾ, ਗੋਂਦ। ਗੋਂਦ ਗਤੀਰਾ ਹੁੰਦਾ ਏ ਜਿਹੜਾ ਠੰਡਾ ਗਰਮੀਆਂ ਚ ਖਾਂਦੇ ਨੇ, ਉਹ ਜ਼ਰੂਰ ਖਾਣਾ ਚਾਹੀਦੈ ਉਹ ਸ਼ਰੀਰ ਜਿਹਨੂੰ ਨਾ ਠੰਡਕ ਦੇਂਦੇ ਨੇ ਤੇ ਐ ਤਰਬੂਜ, ਪਾਣੀ ਵਾਲੇ ਫਰੂਟ ਜਿਵੇਂ ਤਰਬੂਜ ਹੋ ਗਿਆ ਖਰਬੂਜਾ ਹੋ ਗਿਆ ਇਹ ਵਾਲੇ ਫਰੂਟਸ ਖਾਣੇ ਚਾਈਦੇ ਨੇ ਨਾ ਤਾਂ। ਹੂੰ-ਹੂੰ।
ਗੋ
ਹਾਂ, ਨਈ-ਨਈ ਠੰਡੇ ਫਰੂਟ ਤੇ ਦੇਖੋ, ਗਰਮੀ ਨੂੰ ਦੂਰ ਕਰਨ ਵਾਲੇ ਫਰੂਟ ਤੇ ਵੈਸੇ ਤੇ ਤਰਬੂਜ ਕਿ ਐ ਗਰਮੀ ਨੂੰ ਦੂਰ ਕਰਦੇ ਨੇ। ਪਾਣੀ ਸਾਡੇ ਅੰਦਰ ਦੀ ਪਾਣੀ ਨੂੰ, ਕਮੀ ਨੂੰ ਪੂਰਾ ਪਾਣੀ ਦੀ ਕਮੀ ਨੂੰ ਪੂਰਾ ਕਰਦੇ। ਤੁਸੀ ਕਦੇ ਵਾਟਰਮੈਲਨ ਦਾ ਜੂਸ ਪੀਆ ਏ? ਤੁਸੀ ਵਾਟਰਮੈਲਨ ਦਾ ਜੂਸ ਪੀਤ ਤੈ ਕਦੀ?
ਵਾਟਰਮੈਲਨ ਦਾ
ਹਾਂ, ਬਹੁਤ ਟੇਸਟੀ ਲੱਗਦਾ ਏ। ਤੁਸੀਂ ਕਦੀ, ਲੈ ਤੁਸੀਂ ਜ਼ਰੂਰ ਵਾਟਰਮੈਲਨ ਦੀ ਮੋਜੀਟੋ ਤੇ ਜ਼ਰੂਰ ਈ ਪੀਤੀ ਹੋਣੀ ਏ, ਮੋਜੀਤੋ। ਔ
ਮੋਇਤੋ, ਹਾਂ ਵੋਟ ਟਰਮੈਲਨ ਦੀ ਮੋਈਤੋ ਤੇ ਪੀਤੀ ਸੀ।
ਹਾਂ ਜੋ, ਜੋ ਔਰੀਜਨਲ ਘਰ ਦਾ ਜੂਸ ਬਣਦਾ ਏ ਨਾ ਔ ਨੀ ਲਿਤਾ ਹੋਣਾ ਕਦੀ ਬਸ
ਹਾਂ ਉਹ ਨੀ ਪੀਤਾ ਬਾਏ ਮੋਈਤੋ ਤੇ ਸਾਰੇ ਈ ਪੀਤੇ ਦੇ ਨੇ ਜਿਵੇਂ ਕਿ ਅ ਬਲੂਬੇਰੀ ਹੋ ਗਿਆ, ਵਾਟਰਮੈਲਨ ਹੋ ਗਿਆ, ਹੋਰ ਵੀ ਕਈ ਤਰ੍ਹਾਂ ਦੇ ਮੋਈਤੋ ਪੀਤੇ ਨੇ, ਨੇ ਬਟ ਇਹ ਜੂਸ ਤੇ ਘਰ ਨਈ ਬਣਾ ਕੇ ਪੀਤਾ।
ਨਈ ਜੋ ਘਰ ਦੇ ਜੂਸਿਸ ਵਗੈਰਾ ਹੁੰਦੇ ਨੇ ਨਾ ਇਹ ਬਹੁਤ ਹੈਲਦੀ ਰਹਿੰਦੇ ਨੇ। ਅਸੀਂ ਤੇ ਦੇਖੋ ਵਾਟਰਮੈਲਨ ਦਾ ਵੀ ਬਣਾਣੇਂ ਆਂ ਜੂਸ ਠੀਕ ਏ, ਅਸੀਂ ਬੇਲ ਦਾ ਵੀ ਜੂਸ ਬਣਾਣੇਂ ਆਂ। ਅਸੀਂ ਤੇ ਗਰਮੀਆਂ ਚ ਕੱਚੀ ਲੱਸੀ ਵੀ ਜ਼ਰੂਰ ਬਣਾਈ ਦੀ ਐ। ਅਸੀ ਤੇ ਗੋਂਦ ਕਤੀਰਾ ਬਣਾਈ ਦਾ ਐ। ਅਸੀ ਤੇ ਇਹ ਚੀਜ਼ਾਂ ਬੱਚਿਆਂ ਨੂੰ ਦੇ ਦੇ ਹਾਂ ਤੱਕ ਬੱਚਿਆਂ ਦੇ ਅੰਦਰ ਗਰਮੀ ਘੱਟ ਹੋਏ, ਔਰ ਪਾਣੀ ਦੀ
ਅ ਹਾਂ, ਤੁਸੀਂ ਆਪਣੇ ਬੱਚਿਆਂ ਕੋਲ ਲੈ ਕੇ ਓ ਫੇਰ ਮੈਂ ਇੱਥੇ ਆਪਣੀ ਕੱਲੀ ਆਈ ਆ, ਮੇਰੀ ਮੰਮੀ ਕਿੱਥੇ ਮੈਂ ਕੀ ਤੇ ਮੇਰੀ ਮੰਮੀ ਵੀ ਬਣਾਦੇ ਨੇ ਸਾਰੇ ਚੀਜ਼ਾਂ।
ਅੱਛਾ ਅੱਛਾ, ਹਾਂ ਹਾਂ, ਫੇਰ ਐ ਵੀ ਫਰਕ ਤੇ ਪੈਂਦਾ ਈ ਏ, ਤੁਸੀਂ ਬਾਹਰ ਜੋ ਆਏ ਦਿਓ ਨਾ ਪੜਨ ਬਾਹਰ ਚ ਤੁਸੀਂ ਹ ਬਾਹਰ ਸਿਟੀ 'ਚ ਗਏਦੇ ਓ ਨਾ ਬਾਹਰ ਪੜ੍ਹਨ, ਵੈਸੇ ਤੁਹਾਡੇ ਉੱਥੇ ਤੁਸੀ ਤੁਹਾਨੂੰ ਮਤਲਬ ਸਰਵਾਈਵ ਕਰ ਲੈਂਦੇ ਓ ਕੱਲਾ, ਹਨਾ।
ਹਾਂ ਹੋ ਈ ਜਾਂਦਾ ਏ, ਜਿਵੇਂ ਆ ਪਹਿਲੇ ਪਹਿਲੇ ਜਦੋਂ ਸ਼ੁਰੂਆਤ ਇੱਚ ਆਂਦੀ ਸੀ ਤੇ ਫੇਰ ਮੈਂ ਤੇ ਥੋੜੀ ਹੈ ਵੀ ਐਵੇ ਜੀ, ਛੋਟੀ-ਛੋਟੀ ਗੱਲ ਤੇ ਰੋਣਾ ਤੇ ਉਹ ਛੋਟਾ ਕੁੱਝ ਵੀ ਹੋ ਜਾਂਦਾ ਸ ਚ ਰੋਣ ਲੱਗ ਜਾਂਦੀ ਸੀ। ਤੇ ਫੇਰ ਹੌਲੀ-ਹੌਲੀ, ਹੌਲੀ-ਹੌਲੀ ਤਾਂਨੂੰ ਰਹਿਣਾ ਆਏ ਜਾਂਦਾ ਹੁਣ ਮੈਨੂੰ ਕਾਫੀ ਮਤਲਬ ਟਾਈਮ ਹੋ ਗਿਆ ਇੱਥੇ, ਤੇ ਇੱਥੋਂ ਦੇ ਬੰਦਿਆਂ ਨਾਲ ਐਡਜਸਟ ਹੋ ਗਏ ਆਂ, ਗੁਲ ਮਿਲ ਗਏ ਆ। ਹੋ ਜਾਂਦਾ ਏ ਉਹ ਤੇ, ਪਰ ਘਰ ਵਾਲੀ ਗੱਲ ਤੇ ਨਹੀਂ ਆਂਦੀ।
ਨਹੀਂ ਨਹੀਂ ਬੇਟਾ ਘਰ ਵਾਲੀ ਗੱਲ ਤੇ ਨੀ ਆਂਦੀ ਤੇ ਫੇਰ ਜਾਂਦੇ ਈ ਹੋਓਗੇ ਤੁਸੀਂ ਘਰ?
ਹਾਂ ਛੁੱਟੀਆਂ ਪੈਂਦੀਆਂ ਤੇ ਜਾਂਦੀ ਆਂ, ਹੁਣ ਮੇਰੀ ਇੱਕ ਜੂਨ ਤੋਂ ਇਹ ਆ ਹੁਣ ਛੁੱਟੀਆਂ ਪੈਂਗੀਆਂ ਨਾ ਜੂਨ ਦੀਆਂ
ਅੱਛਾ ਅੱਛਾ। ਠੀਕ ਐ, ਫੇਰ ਜਾਓਗੇ, ਫੇਰ ਜਾਉਗੇ ਘਰ, ਠੀਕ ਐ ਠੀਕ ਐ।
ਹਾਂ ਦੀਵਾਲੀ ਦੀ, ਦੀਵਾਲੀ ਦੀ ਹੋਲੀਡੇਜ਼ ਮਿਲਦੀ ਆ, ਉੱਥੇ ਚਲੇ ਜਾਂਨੇ ਆਂ, ਫਿਰ ਵਿੰਟਰ ਬ੍ਰੇਕ ਵਿੱਚ ਚੱਕਰ ਲਾ ਆਨੇ ਆਂ। ਹੈਲੋ। ਹੋ। ਹੈਲੋ। ਹਾਂ, ਫੋਨ ਤੇ ਮੰਮਾ ਦਾ ਆਂਦੇ ਰਹਿੰਦਾ। ਹਾਂ ਹਾਂ, ਫੋਨ ਤੇ ਸਵੇਰੇ, ਸ਼ਾਮ, ਸਵੇਰੇ ਆਂਦੈ, ਸ਼ਾਮੀ ਆਂਦੈ, ਫਿਰ ਰਾਤੀ ਆਂਦੈ, ਆਂਦਾ ਈ ਅਈ ਫੋਨ ਤੇ।
ਅੱਛਾ ਅੱਛਾ ਤੇ ਫੇਰ ਤੁਸੀਂ ਖਾਣ ਪੀਣ ਦਾ ਕਿੱ ਦਾਂ ਕਰਦੇ ਓ?
ਖਾਣ ਪੀਣ ਦਾ ਸਵੇਰੇ ਜਿਵੇਂ ਜਾਣਾ ਹੁੰਦਾ ਹੈ ਤੇ ਮੈਂ ਸਵੇਰੇ ਤੇ ਨਈ ਖਾਂਦੀ, ਸਵੇਰੇ ਤੇ ਇੱਕ ਬ੍ਰੈਡ ਚੁੱਕੀ, ਬਟਰ ਲਗਾਇਆ, ਖਾ ਕੇ ਚਲੇ ਗਏ।
ਓਕੇ, ਓਕੇ।
ਫੇਰ ਲੰਚ ਮੈਂ ਅੱਛਾ ਕਰ ਲੈਂਨੀ ਆਂ, ਜਦੋਂ ਲੰਚ ਮੇਰਾ ਅੱਛਾ ਹੋ ਜਾਂਦੈ, ਲੰਚ ਬਣਾ ਲੈਨੀ ਆਂ। ਉਹੀ ਖਾ ਕੇ, ਫਿਰ ਸ਼ਾਮੀ ਮਤਲਬ ਆਪਣਾ ਥੋੜਾ ਡਾਈਟ ਈ, ਮਤਲਬ ਥੋੜਾ ਲਿਮਿਟਡ ਹੀ ਖਾਨੀ ਆਂ ਤੇ ਸ਼ਾਮੀ ਸੈਲਡ ਹੋ ਗਿਆ ਜਾਂ ਪ੍ਰੋਟੀਨ ਥੋੜੀ ਚਾਟ ਹੋ ਗਏ ਉਹੀ ਖਾ ਕੇ ਬਸ ਫਿਰ ਔਰ ਡਿਨਰ ਹੋ ਗਿਆ?
ਅੱਛਾ ਅੱਛਾ, ਚਲੋ ਵਧੀਆ ਗੱਲ ਐ, ਚਲੋ ਠੀਕ ਐ, ਓਕੇ। ਹੋਰ ਗਰਮੀ ਤੋਂ ਨਾ ਜਰਾ ਆਪਣਾ ਧਿਆਨ ਰੱਖਿਆ ਜੇ, ਜ਼ਿਆਦਾ ਮਤਲਬ ਅ ਧੁੱਪ 'ਚ ਨੀ ਜਾਣਾ ਬਾਹਰ ਤੇ ਮਤਲਬ ਠੰਡੇ-ਠੰਡੇ ਫਰੂਟ, ਫਰੂਟਸ ਜ਼ਰੂਰ ਖਾਣੇ ਐ। ਮੰਮਾ ਦਾ ਮੰਮਾ ਵੀ ਕਰਦੇ ਈ ਰਹਿੰਦੇ ਹੋਣੇ ਨੇ ਪੂਰਾ ਚੀਜ਼ਾਂ ਦਾ ਤੇ, ਹੈਨਾ?
ਹਾਂ ਉਹ ਵੀ ਇਹ ਕਹਿੰਦੇ ਰਹਿੰਦੇ ਪਾਣੀ ਪਿਆ ਕਰੋ ਪਾਣੀ ਪਿਆ ਕਰੋ ਪਾਣੀ ਪਾਣੀ ਤੇ ਖੈਰ ਮੈਂ ਬਹੁਤ ਪੀਂਦੀ ਹਾਂ ਪਾਣੀ ਤੇ ਹੋ ਜਾਂਦਾ ਏ
ਅੱਛਾ ਅੱਛਾ ਅੱਛਾ ਸਹੀ ਹੈ ਸਹੀ ਹੋਰ ਚਲੋ ਚਲੋ ਠੀਕ ਹੈ ਮੇਰੇ ਨਾ ਉਹ ਚਲੋ ਠੀਕ ਮੈਂ ਨਾ ਹਾਂਜੀ ਹਾਂਜੀ ਜੀ ਇਹ ਨਾ ਮੈਨੂੰ ਡਿਸਟਰਬ ਕਰ ਰਿਹਾ ਚਲ ਮੈਂ ਤੁਹਾਨੂੰ ਬਾਦ ਚ ਫੋਨ ਕਰਦੀ
ਹਾਂ ਚਲੋ ਕੋਈ ਨੀ ਜੀ ਸਤਿ ਸ਼੍ਰੀ ਅਕਾਲ ਕਾਲ
ਹਾਂ ਸਤਿ ਸ੍ਰੀ ਅਕਾਲ ਚਲੋ ਆਪਣਾ ਧਿਆਨ ਰੱਖਿਆ ਜ਼ੇ ਠੀਕ ਹੈ
ਹਾਂਜੀ ਹਾਂਜੀ ਬਿਲਕੁਲ ਆਣਾ ਤੁਸੀਂ ਕਦੇ ਫਿਰ ਮਿਲਾਂਗੇ ਹੈਨਾ ਚਲੋ ਜੀ ਸਤਿ ਸ੍ਰੀ
ਕੀ ਸਖਤ ਤਾਂ ਮੇਰੇ ਕੋਲੋਂ ਨਹੀ ਹੁੰਦਾ